ਹੈਲੋ, ਸਤਿ ਸ੍ਰੀ ਅਕਾਲ ਜੀ ਹੋਰ ਕਿਸ ਤਰ੍ਹਾਂ ਹੋ ਦੀਦੀ?
ਹਾਂਜੀ ਵਧੀਆ ਹੈਗੇ ਆ ਤੁਸੀਂ ਸੁਣਾਓ?
ਬਸ, ਬਸ ਠੀਕ ਹੈ ਤੁਸੀਂ ਕੇ ਕਰਦੇ ਪਏ?
ਕੁਛ ਨੀ ਬਸ ਹੁਣੇ ਅਸੀਂ ਮਾਰਕੀਟ ਤੋਂ ਹੋ ਕੇ ਆਏ ਹੈਗੇ ਹੈ। ਤੇ ਬੜਾ ਹੀ ਪੋਲਿਊਸ਼ਨ ਸੀਗਾ ਆ ਕੇ ਤੇ, ਇਨਾ ਮਤਲਬ ਮੰਜਾ ਪਰੇਸ਼ਾਨ ਹੋਇਆ ਕਿ ਇਸ ਵੇਲੇ ਵੀ ਇੰਨਾ ਪੋਲਿਊਸ਼ਨ ਹੈਗਾ ਹੈ ਕਿ ਬੰਦਾ ਕਿਹੜੇ ਵੇਲੇ ਘਰੋਂ ਬਾਹਰ ਨਿਕਲੇ ਤੇ ਕਿਹੜੇ ਵੇਲੇ ਨਾ ਨਿਕਲੇ।
ਹਾਂਜੀ ਹਾਂਜੀ ਹਾਂਜੀ ਸ਼ਾਮੀ ਹੋ ਕੇ ਦਦਾ ਬੰਦੇ ਨੂੰ ਫਰੈਸ਼ ਲੱਗਦਾ। ਪਰ ਇਹ ਗੱਡੀਆਂ ਦੀ ਆਵਾਜ਼ਾਂ ਤੇ ਪੋਲਿਊਸ਼ਨ ਇਤਨਾ ਸਾਹ ਲੈਣਾ ਔਖਾ ਹੁੰਦਾ ਉਸ ਵਿੱਚ ਵੀ।
ਬਹੁਤ ਸਾਹ ਲੈਣਾ ਔਖਾ ਹੋ ਜਾਂਦਾ ਮੂੰਹ ਤੇ ਇਝ ਲੱਗਦਾ ਕਿ ਜਿਵੇਂ ਮੂੰਹ ਤੇ ਮਾਸਕ ਲਗਾ ਕੇ ਚੱਲੋ ਤੇ ਤਾਂ ਹੀ ਹੈਗਾ ਹੈ, ਤੁਸੀਂ ਬਾਹਰ ਜਾ ਈ ਨੀ ਨਿਕਲ ਸਕਦੇ ਹੈਗੇ ਇੱਥੇ ਇਹਨਾਂ ਟ੍ਰੈਫਿਕ ਉੱਤੋਂ ਪੋਲਿਊਸ਼ਨ, ਬਹੁਤ ਹੀ ਘਰੋ ਬਾਹਰ ਨਿਕਲਣਾ ਬੜਾ ਔਖਾ ਹੈਗਾ ਹੈ।
ਹਾਂ, ਆ ਗਰਮੀਆਂ ਚ ਤਾਂ ਵੈਸੇ ਵੀ ਬਾਹਰ ਨਿਕਲਣਾ ਬਹੁਤ ਔਖਾ ਹੋਈ ਦਾ।
ਦਿਨੇ ਅਸੀਂ ਸੋਚਦੇ ਹੈਗੇ ਚਲੋ ਦਿਨੇ ਗਰਮੀ ਹੈਗੀ ਹੈ। ਤੇ ਫਿਰ ਬਾਅਦ ਨੂੰ ਅਸੀਂ, ਅਹ ਕੀ ਕਹਿੰਦੇ ਨੇ। ਸ਼ਾਮ ਦੇ ਟਾਈਮ ਨਿਕਲੋ ਤੇ ਪਰ ਸ਼ਾਮੀ ਸਾਨੂੰ ਐ ਹੋ ਜਾਂਦਾ ਹੈਗਾ ਕਿ ਪੋਲਿਊਸ਼ਨ ਇੰਨਾ
ਪਲਿਊਸ਼ਨ
ਗੱਡੀਆਂ ਹੀ ਜਿਵੇਂ ਸ਼ੋ ਰੂਮ ਤੋਂ ਬਾਹਰ ਆ ਗਈਆਂ ਹੈਗੀਆਂ ਨੇ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਹੂੰ ਸੜਕ ਤੇ ਸਿਰਫ ਗੱਡੀਆਂ ਈ ਗੱਡੀਆਂ ਦਿਖਦੀਆਂ ਵਾ ਇੰਨਾ ਧੂੰਆਂ, ਇੰਨਾ ਪੋਲਿਊਸ਼ਨ। ਬਹੁਤ ਪੋਲਿਊਸ਼ਨ ਹੋਇਆ ਪਿਆ। ਇੱਕ ਜਗ੍ਹਾ ਰੁਕ ਕੇ ਥੋੜ੍ਹੀ ਖਾਲੀ ਜਗ੍ਹਾ ਹੋ ਕੇ ਤੇ ਬੰਦਾ ਮਿੰਟ ਰੁਕ ਕੇ ਤੇ ਸਾਹ ਲੈਂਦਾ ਹੈਗਾ ਕਿ ਹਾਂਜੀ ਥੋੜਾ ਜਿਹਾ ਏਥੇ ਸਾਹ ਲਓ ਤੇ ਬੰਦਾ ਥੋੜ੍ਹਾ ਜਿਹਾ ਫ਼ਰਕ ਪਵੇ ਬੰਦੇ ਨੂੰ, ਤਾਂ ਕਿਤੇ ਹੋਰ ਅੱਗੇ ਨਿਕਲੇ।
ਹੂੰ ਹੂੰ ਹੂੰ। ਪਰ ਸ਼ਹਿਰ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੁੰਦਾ ਪਿੰਡਾਂ ਵਾਲਿਆਂ ਨੂੰ ਇਤਨਾ ਪ੍ਰੋਬਲਮ ਨਹੀਂ ਹੁੰਦਾ।
ਨਹੀਂ ਇੱਥੇ ਸ਼ਹਿਰਾਂ ਵਿੱਚ ਤੇ ਬਹੁਤ ਜ਼ਿਆਦਾ ਹੈਗਾ ਹੈ ਪੋਲਿਊਸ਼ਨ ਇਹਨਾ ਕਿ ਹਜੀ ਦਿਨੇ ਤੇ ਨਿਕਲਣਾ ਔਖਾ ਹੈਗਾ ਹੈ ਹੁਣ ਤੇ ਸ਼ਾਮ ਦੇ ਟਾਈਮ ਵੀ ਇੰਨਾ ਔਖਾ ਹੈਗਾ ਹੈ ਕਿ ਇੰਨੀਆਂ ਗੱਡੀਆਂ ਹੁੰਦੀਆਂ ਨੇ। ਇੰਨਾ ਧੂੰਆਂ ਹੁੰਦਾ ਹੈ, ਹਰ ਚੀਜ਼ ਦਾ ਕਿ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ।
ਹਾਂਜੀ ਔਫਿਸ ਵਾਲੇ ਸਾਰੇ ਆਪਣੇ-ਆਪਣੇ ਘਰ ਜਾਂਦੇ ਨੇ ਨਾ ਗੱਡੀਆਂ ਦੀ ਇਤਨੀ ਆਵਾਜ਼ ਜਾਂ ਵ ਤੋਂ ਕਿਸੀ ਗਾੜੀ ਕਿਸ ਤੇ ਕੋਈ ਧੂੰਆ ਛੋੜਦੀ ਏ। ਕੋਈ ਵਾਚ ਕਰਦੀ ਏ ਕੁਛ ਸਮਝਦਾ ਨੀ ਹੈਗਾ ਬੰਦੇ ਨੂੰ। ਬੰਦਾ ਬਾਰ ਰੋਡ ਤੇ ਸ਼ਾਮ ਨੂੰ ਨਿਕਲੇ ਕਿ ਕਦੋਂ ਨਿਕਲੇ, ਕਿਉਂਕਿ ਟੈਕਫਿ ਦਾ ਏਰੀਆ ਵੀ ਇਸ ਤਰ੍ਹਾਂ ਹੁੰਦਾ ਨਾ, ਕਿ ਚੌਵੀ ਘੰਟੇ ਟ੍ਰੈਫਿਕ ਹੋਂਦਾ ਈ ਹੋਂਦਾ ਵੇ। ਅ ਹੋਨ ਵੱਡੀ ਸਿਟੀ ਤਾਂ, ਵੱਡੀ ਸਿਟੀ ਤਾਂ ਬੋਤ ਜਾਦਾ ਹੋੰਦਾ ਐ। ਕਿਉਂਕਿ ਅਸੀਂ ਵੀ ਪੇਕੇ ਜਾਨੇ ਹੋਨੇ ਹਾਂ ਨਾ। ਸਵੇਰੇ ਅੱਠ ਵਜੇ ਵੀ ਅਗਰ ਬਾਰ ਨਿਕਲੋ, ਕਿਧਰ ਜਾਣੇ ਵਾਸਤੇ, ਤਾਂ ਵੀ ਟ੍ਰੈਫਿਕ ਮਿਲਦਾ ਹੀ ਮਿਲਦਾ ਵੇ। ਪ੍ਰਦੂਸ਼ਣ ਮਿਲਦਾ ਹੀ ਮਿਲਦਾ ਵੇ, ਉਸ ਬਗੈਰ ਤਾਂ ਬੰਦਾ ਸਾਹ ਈ ਨਿ ਮਤਲਬ ਤੁਸਾ ਨੇ ਜਿਸਰਾ ਆਖਿਆ, ਹੁਣ ਬਈ ਮੂੰਹ ਤੇ ਮਾਸਕ ਪਾਓ, ਤਾਂ ਹੀ ਬਾਹਰ ਓ ਤਾਂ ਈ ਮੂੰਹ ਤੇ ਦੁਪੱਟਾ ਰੱਖੋ, ਯਾ ਫਿਰ ਕੁਛ ਕਰੋ, ਤਾਂ ਹੀ ਕੰਫਰਟੇਬਲ ਰਹਿੰਦਾ ਬੰਦਾ।
ਹਾਂਜੀ, ਏਹ ਤੇ ਹੈਗਾ ਹੈ, ਬੋਹਤ ਜ਼ਆਦਾ। ਨਾਲੇ ਹੁਣ ਤੇ ਏਥੇ ਅ ਜਗ੍ਹਾ ਜਗ੍ਹਾ ਇੱਕ ਤੇ ਮੈਟਰੋ ਬਣ ਗਈ, ਜਗ੍ਹਾ ਜਗ੍ਹਾ ਨਾ ਅ ਸੜਕਾਂ ਖੋਦੀਆਂ ਹੋਈਆਂ ਓ ਅ ਵੱਡੇ ਵੱਡੇ ਓ ਪਾਈਪ ਲਾਈਨ ਪਾਂਦੇ ਨੇ, ਓਦੇ ਤੇ ਪਾਈਪ ਲਾਈਨ ਪੈਂਦੀਆਂ ਨੇ, ਹੁਣ ਪਤਾ ਨੀ। ਪਾਣੀ ਦੀਆਂ ਨੇ, ਕੇਹੜੀਆਂ ਨੇ, ਓਹ ਚੋਂ ਗੈਸਿਸ ਇੰਨੀ ਨਿਕਲਦੀ ਓ ਇਤਨੀ ਸਮੈਲ ਚੜ੍ਹਦੀ ਹੈਗੀ ਐ, ਕਿ ਬੋਹਤ ਜ਼ਆਦਾ ਸਮੈਲ ਚੜ੍ਹਦੀ ਹੈਗੀ, ਬੰਦਾ ਔਥੋਂ ਨਿਕਲ ਨੀ ਸਕਦਾ ਹੈਗਾ, ਵੱਡੇ ਵੱਡੇ ਨਾਲੇ ਵਗੈਰਾ ਵੀ ਬ ਨੇ ਹੋਏ ਨੇ, ਭਾਵੇਂ ਉਤੋਂ ਕਵਰ ਹੈਗੇ।
ਕਵਰ ਹੈਗੇ ਨੇ, ਹਾਂ ਸਮੈਲ ਤਾਂ ਹੈ ਈ ਏ।
ਨੇ ਸਮੈਲ ਤੇ ਆਂਦੀ ਈ ਏ। ਵੀ ਔਥੋਂ ਤੁਸੀਂ ਨਿਕਲ ਨੀ ਸਕਦੇ, ਅਜੀਬ ਜਿਹੀ ਗੈਸਿਸ ਹੁੰਦੀਆਂ ਨੇ।
ਹੂੰ ਹੂੰ ਹੂੰ ਹੂੰ ਹੂੰ ਬੋਤ ਪਰੇਸ਼ਾਨ ਹੁੰਦਾ ਬੰਦਾ। ਇੱਕ ਤੋ ਮੈਟਰੋ ਵਾਸਤੇ ਸਾਰੇ ਪਾਸੇ ਜੇਹੜੇ ਖੱਡੇ ਖੋਦ ਦੇ ਨਾ। ਓਸਦੀ ਧੂੜ ਬੋਤ ਦੁਖੀ ਕਰਦੀ ਏ, ਬੋਤ ਤੰਗ ਕਰਦੀ ਏ, ਸਾਹ ਲੈਣਾ ਇੱਕਦਮ ਔਖਾ ਹੋ ਜਾਂਦਾ ਬੰਦੇ ਦਾ।
ਹਾਂਜੀ।
ਹੂੰ, ਪਰ ਸੁਵਿਧਾ ਵੀ ਆਪਣੇ ਵਾਸਤੇ ਈ ਐਨ ਸਾਰੀਆਂ ਮੈਟ ਮੈਂਟਰੋਂ ਵਗੈਰਾ ਦਿਆਂ, ਜਾਂ ਕੁਛ ਵੀ ਪਰ ਏ ਹੈ ਵੇ ਨਾ ਕਿ ਪੋਲਿਊਸ਼ਨ ਬੋਤ ਦੁਖੀ ਕਰਦਾ ਐ, ਕਿਉਂਕਿ ਜਿਸਨੂੰ ਥੋੜ੍ਹਾ ਜਾ ਪ੍ਰੋਬਲਮ ਹੋਸੀ ਡਸਟ ਐਲਰਜੀ ਵਗੈਰਾ, ਓ ਤਾਂ ਫਿਰ ਰਹਿ ਈ ਨੀ ਸਕਦਾ ਨਾ।
ਜਾ ਹੀ ਨੀ ਸਕਦਾ, ਅਸੀ ਤੇ ਬਿਲਕੁਲ ਮੁਤ ਐਂਜ ਲੱਗਦਾ ਮੁਹ ਤੇ ਐ ਵੇ ਕੋਈ ਓਸ ਵੇਲੇ ਹੁਣ, ਮਾਸਕ ਦੀ ਵੀ ਆਦਤ ਛੁਟ ਗੀ ਕਿਉਂਕਿ ਕਿ ਕੋਵਿਡ ਦੇ ਟਾਈਮ ਤੇ, ਮਾਸਕ ਵਗੈਰਾ ਲਗਾ ਲਈ ਦਾ ਸੀਗਾ। ਹੁਣ ਤੇ ਮਾਸਕ ਵੀ ਨੀ ਲਗਾ ਸਕਦੇ ਹੈਗੇ, ਤੇ ਅਹ ਗੱਲ ਚ ਜੜਾ ਕ ਕੱਪੜਾ ਹੁੰਦਾ ਹੈਗਾ, ਓਹੀ ਮੂੰਹ ਤੇ ਜੀ ਪਾ ਲਈਦਾ ਹੈਗਾ ਤੇ ਰੁਮਾਲ ਰੱਖ ਲੇਈ ਦਾ ਹੈਗਾ, ਪਰ ਓ ਏਨਾਂ ਅ ਜ਼ਆਦਾ ਹੁੰਦਾ ਕਿ ਕਈ ਵਾਰੀ, ਅ ਖੰਘ ਆਣ ਲੱਗ ਪੈਂਦੀ ਹੈਗੀ ਏ।
ਹਾਂਜੀ ਹਾਂਜੀ ਹਾਂਜੀ, ਹਾਂ ਪੋਲਿਊਸ਼ਨ ਦੀ ਵਜ੍ਹਾ ਨਾਲ, ਬਰਾਬਰ ਬਰਾਬਰ।
ਜਦਕਿ ਸਾਰੀ ਗੱਡੀਆਂ, ਸਰਕਾਰ ਪੋਲਿਊਸ਼ਨ ਚੈੱਕ ਕਰਵਾ ਕੇ ਤੇ ਫਿਰ ਅੱਗੇ। ਵੀ ਤੁਸੀਂ ਸੜਕਾਂ ਤੇ ਨਿਕਲ ਸਕਦੇ ਹੈਗੇ ਹੋ, ਹਾਲੇ ਪੋਲਿਊਸ਼ਨ ਚੈੱਕ। ਹੁੰਦਾ, ਉਸ ਤੋਂ ਬਾਅਦ ਐ ਹਾਲ ਹੈ, ਇਤਨਾ ਪੋਲਿਊਸ਼ਨ ਹੈਗਾ।
ਹਾਂ ਹਾਂ ਹਾਂ ਹਾਂ ਤੁਸੀਂ ਬਾਅਦ।
ਪਰੇਸ਼ਾਨ ਹੋ ਗੀ, ਕਿ ਮੈਂ ਤੇ ਥੋਂ ਅ ਘਰ ਵਾਪਿਸ ਆਣਾ ਜਰੂਰੀ ਸਮਝਿਆ, ਮੈਂ ਇਨੇ ਪੋਲਿਊਸ਼ ਨ ਚ ਮੈਂ ਤੇ ਨੀ ਜਾਂਦੀ ਬਾਹਰ, ਕੰਮ ਭਾਵੇਂ ਹੋਏ, ਭਾਵੇਂ ਨਾ ਹੋਏ। ਪਰ ਏਥੋ ਘਰ ਆ ਜਾਵੋ, ਇੰਨੇ ਪੋਲਿਊਸ਼ਨ ਚ ਨਈ ਜਾਣਾ ਹੈਗਾ। ਕੱਲ ਨੂੰ ਕੋਈ ਤਕਲੀਫ਼ ਹੀ, ਬੰਦੇ ਨੂੰ ਸਾਹ ਨਾ ਲਿਤਾ ਜਾਵੇ, ਕੁਛ ਨਾ ਹੋਵੇ ਬੰਦਾ ਤਕਲੀਫ਼ ਹੋਰ ਲੈ ਕੇ ਘਰ ਆ ਜਾਵੇ। ਤੇ ਔਦੇ ਨਾਲੋ ਚੰਗਾ ਹੈ, ਕਿ ਤੁਸੀਂ ਉਹ ਕੰਮ ਹੀ ਨਾ ਕਰੋ।
ਉਹ ਕਮ ਈ ਨਾ, ਪਰ ਦੀਦੀ ਕਦੀ-ਕਦੀ ਤਾਂ ਬਾਹਰ ਜਾਣਾ ਹੀ ਪੈਂਦਾ। ਬਾਹਰ ਦਾ ਕੰਮ ਏ, ਹੋਸਪੀਟਲ ਜਾਂ ਕੁੱਝ ਵੀ ਏ, ਉਹ ਤਾਂ ਕਰਨਾ ਹੀ ਪੈਂਦਾ ਬੱਚਿਆਂ ਦੀ। ਸਕੂਲ ਆਵਨ, ਕੁਛ ਨਾ ਕੁਛ ਤਾਂ ਕੰਮ ਨਿਕਲਦਾ ਹੀ ਹੈ ਬਾਹਰ, ਸਬਜ਼ੀ ਲੈਣੇ ਜਾਣੇ ਬੱਚਿਆਂ ਨੂੰ ਸਕੂਲੋਂ ਲੈਣੇ ਜਾਣਾ, ਟਿਊਸ਼ਨ ਛੋੜਣੇ ਜਾਣਾ। ਮਤਲਬ ਕੁੱਛ ਨਾ ਕੁਛ। ਮੈਂ ਕਹਿਣੀ ਪੈਣਾ ਇੱਕ ਚੱਕਰ ਤਾਂ ਪੂਰੇ ਦਿਨ ਚੋਂ ਬਾਹਰ ਹੁੰਦਾ ਹੀ ਹੁੰਦਾ ਹੈ। ਇੱਕ ਦੋ ਚੱਕਰ ਦਿੱਕ ਤਾਂ ਹੈ ਹੀ ਹੈ। ਕਿ ਬਈ ਤੁਸੀਂ ਗੱਡੀ ਤੇ ਬਾਹਰ ਜਾ ਸੋ ਹੀ ਜਾਸੋ। ਹਮ ਜਾਣਾ ਹੀ ਪੈਂਦਾ ਹਾਂਜੀ।
ਮਜ਼ਬੂਰੀ ਹੈਗੀ ਹੈ। ਫਿਰ ਉਹੀ ਹੈ ਨਾ ਮਾਸਕ। ਲਗਾ ਕੇ ਤੇ। ਫਿਰ ਬੰਦਾ ਨਿਕਲੇ ਤੇ ਆਪਣੀ ਸੇਫਟੀ ਥੋੜ੍ਹੀ ਜਿਹੀ ਕਰਕੇ ਚੱਲੇ ਬੰਦਾ।
ਹਾਂਜੀ-ਹਾਂਜੀ-ਹਾਂਜੀ।
ਹਾਂਜੀ। ਨਾਲੇ ਫਿਰ ਇੱਧਰ ਨਾ। ਸਾਡੇ ਲਾਗੇ ਫੈਕਟਰੀਆਂ ਵਗੈਰਾ ਵੀ ਬਹੁਤ ਹੈਗੀਆਂ ਨੇ ਨਾਂ। ਤੇ ਉਹਦਾ ਵੀ ਪੋਲਿਊਸ਼ਨ ਹੁੰਦਾ ਹੀ ਹੈਗਾ।
ਪੈਲਿਊਸ਼ਨ ਬਹੁਤ ਹੁੰਦਾ ਹੈ। ਤੇ ਵੱਡੀ ਵੱਡੀ ਸਿਟੀਆਂ ਤਾਂ ਫੈਕਟਰੀਆਂ ਤੋਂ। ਮੈਂ ਤਾਂ ਇਤਨੀ ਤੱਕ ਦੇਖੀ ਕਿ ਕਾਰ ਦੀ ਕੋਲਨੀ ਦੇ ਨਾਲ ਵੀ ਫੈਕਟਰੀਆਂ ਵੇ। ਕਿਤਨੀਆਂ ਫੈਕਟਰੀਆਂ ਹਨਣ। ਉਸ ਪਾਸੇ ਰਾਤ ਅਨ ਦਿਨ ਉਹ ਫੈਕਟਰੀਆਂ ਦਾ ਵਾਜ। ਫਿਰ ਉਹਨਾਂ ਤੋਂ ਨਿਕਲਣੇ ਵਾਲਾ ਪ੍ਰਦੂਸ਼ਣ। ਕੁਝ ਗਿਆ ਬਾਪਰੇ ਹਮ।
ਐਵੇਂ ਦੀ। ਸਮੈਲ ਆਉਂਦੀ। ਜਿਵੇਂ ਕਦੀ ਲੱਗਦਾ ਕਿ ਕੋਈ ਟਾਇਰ ਸੜ ਰਿਹਾ ਲੱਗਦਾ ਹੈ। ਕਦੀ ਕੋਈ ਜਿਵੇਂ ਪਤਾ ਨੀ ਕਿੱਦਾਂ ਦੀ ਗੈਸ ਹੈਗੀ ਐ। ਉਹ ਨਾ ਤੇ ਸਮਝ ਆਂਦਾ ਨਾ। ਕੁਛ ਅਜੀਬ - ਅਜੀਬ ਸਮੈਲ ਕਦੀ ਕਿਸੇ ਪਾਸੇ ਓ ਨਿਕਲ ਜਾਓ ਐਵੇਂ ਤੇ। ਇਦਾਂ ਦੀ ਸਮੈਲ ਵਗੈਰਾ ਆਉਂਦੀ ਹੈਗੀ ਹੈ। ਤੇ ਉਸ ਰਾਹ ਤੋਂ ਤੇ ਫੇਰ ਬੰਦਾ ਕਹਿੰਦਾ ਨਹੀਂ ਇਧਰੋਂ ਬੜੀ ਸਮੈਲ ਆਉਂਦੀ। ਅਸੀਂ ਦੂਜੇ ਰਾਹ ਹੀ ਚਲੇਂ ਜਾਈਏ। ਤੇ ਜ਼ਿਆਦਾ ਚੰਗਾ ਹੈਗਾ ਐਂ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਇਕਦਮ ਬਰਾਬਰ।
ਹਮ ।
ਪਰ ਕਿਸ ਰਾ ਵੀ। ਬਸ ਕੁੱਛ ਨਹੀਂ ਜਿਸਰ੍ਹਾਂ ਜਿਸ ਤਰ੍ਹਾਂ ਦੁਨੀਆਂ ਵੱਧਦੀ ਪਈ ਹੈ। ਉਸਰ੍ਹਾ - ਉਸਰ੍ਹਾ। ਚੀਜ਼ਾਂ ਦੀ ਡਿਮਾਂਡ ਵੀ ਵੱਧਦੀ ਪਈ ਏ ਫੈਸਿਲਿਟੀ ਵੀ ਉੱਤੇ ਹੁੰਦੀ ਪਈ ਹੈ। ਫਿਰ ਕੰਪਨੀਆਂ ਵੀ ਬਹੁਤ ਜ਼ਿਆਦਾ ਹੋ ਗਈਆਂ। ਕੋਈ ਕਿਸ ਹਾਂ ਕੰਪਨੀਆਂ ਅੱਛ ਗੰਦਾ ਪਾਣੀ ਗੰਦੇ ਨਾਲੇਆਂ ਛੋੜ ਦਿੰਦੇ। ਉਹੀ ਮਿਲ ਕਰਦੇ ਨੇ। ਫਿਰ ਸਗਨ ਦੀਆਂ ਨਦੀਆਂ ਵੀ ਆਪਣੇ ਪਾਸੇ ਬਹੁਤ ਹੁੰਦੀਆਂ ਨੇ। ਵੱਡੇ ਵੱਡੇ ਸ਼ਹਿਰ ਤਗਨ ਦੀਆਂ। ਗੰਦੀਆਂ ਨਦੀਆਂ ਵੀ ਆਵਣ ਗੰਦੇ ਨਾਲੇ ਵੀ ਆਵਣ। ਉਹਨਾਂ ਦੇ ਵਿੱਚ ਹੂਨੀ ਪ੍ਰਦੂਸ਼ਣ ਬਹੁਤ। ਛੋੜ ਦਿੰਦੇ ਨੇ ਪਾਈਪ ਆਪਣਾ। ਕਿ ਬਈ ਇੱਧਰੋਂ ਪਾਣੀ ਬਾਹਰ ਜਾਸੀ ਯਰੇ ਬਾਹਰ ਜਾਸੀ ਤੇ ਜਾਸੀ ਪਰ ਦੂਏ ਬੰਦੇ ਨੂੰ ਕਿੰਨੀ ਤਕਲੀਫ਼ ਹੁੰਦੀ ਇਹ ਕੋਈ ਨੀ ਸੋਚਦਾ। ਪਰ ਉਹਨ ਵੀ ਕੀ ਕਰਨ ਨਾ ਉਹਨਾਂ ਨੂੰ ਵੀ ਤਾਂ ਪਾਣੀ ਹਵਾ ਜਾਣੇ ਦਾ। ਇਸ ਵਾਰੀ ਗੈਸ ਜਾਣੇ ਦਾ ਕਿਧਰ ਨਾ ਕਿਧਰ ਤਾਂ ਰਸ।
ਕਿਤੇ ਨੇ ਹਾਂਜੀ ਰਸਤਾ ਪਰ ਹੁੰਦਾ ਨਾ। ਕਿ ਸ਼ਹਿਰ ਦੇ ਵਿੱਚ ਇਏਦਾਂ ਦਾ ਪਾਣੀ ਸਹੀ ਨਹੀਂ ਹੈਗਾ। ਮੈਂ ਨਾ ਹਾਂ। ਸ਼ਹਿਰ ਦੇ ਵਿੱਚ ਤੇ ਫਿਰ ਕਿੰਨੀ ਫਿਰ ਇਹਦੇ ਨਾਲ ਬਿਮਾਰੀਆਂ ਕਿੰਨੀਆਂ ਹੁੰਦੀਆਂ ਹੈਗੀਆਂ ਨੇ। ਸ਼ਹਿਰ ਦੇ ਵਿੱਚ ਇਹ ਤੇ ਬਾਹਾਰੋਂ ਬਾਰ ਹੀ ਹੋ ਜਾਵੇ ਤੇ ਬਾਹਰੋਂ ਬਾਰ ਹੀ ਕਿਤੇ ਸੁੱਟਿਆ ਜਾਵੇ ਤੇ ਫਿਰ ਤੇ ਸਹੀ ਹੈਗਾ। ਜਿੱਥੇ ਬਈ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਨਾਂ।
ਨਾਂ ਹੋਵੇ ਹਾਂਜੀ-ਹਾਂਜੀ-ਹਾਂਜੀ।
ਬਈ ਸਹੂਲਤਾਂ ਚਾਹੀਦੀਆਂ ਨੇ। ਤੇ ਉਹਦੇ ਨੁਕਸਾਨ ਵੀ ਨਾ ਹੋਣ ਨਾ। ਫਿਰ ਜਾਂਦਾ ਹੈ ਬਈ ਕਿਸੇ ਆਮ ਆਦਮੀ ਨੂੰ। ਹਮ ਨੁਕਸਾਨ ਕਿੰਨਾ ਹੁੰਦਾ। ਫਿਰ ਐਵੇਂ।
ਉਹ ਤਾਂ ਹੈ ਈ ਏ। ਪਰ ਜਿਸ ਤਰ੍ਹਾਂ ਵੀ ਅੱਜ-ਕੱਲ। ਕੋਈ ਕਿਸੇ ਦਾ ਵਿਚਾਰ ਕਰਨ ਨੂੰ ਤਿਆਰ ਨਹੀਂ ਗਾ। ਸਾਰਿਆਂ ਨੂੰ ਆਪਣਾ - ਆਪਣਾ ਹੀ ਪਾਵੇ। ਕਿ ਬਈ ਕਿਸ ਤਰ੍ਹਾਂ ਕਰਕੇ ਕੁੱਝ ਵੀ ਕਰਕੇ ਆਪਣਾ ਕੰਮ ਚੱਲਣਾ ਚਾਹੀਦਾ।
ਹਾਂਜੀ। ਪਹਿਲੇ ਤਾਂ ਬੰਦਾ ਇਹੀ ਸੋਚਦਾ ਹੈਗਾ ਕਿ। ਆਪਣਾ ਕੰਮ ਹੋ ਜਾਵੇ। ਉਸ ਤੋਂ ਬਾਅਦ ਬਾਦ ਦੀ ਬਾਤ ਦੇਖੀ ਜਾਏਗੀ। ਫਿਰ ਇਹਦੇ ਵਿੱਚ ਆਮ ਆਦਮੀ। ਵੀ ਜਿਹੜਾ ਹੈਗਾ ਉਹ ਪਰੇਸ਼ਾਨ ਹੋ ਜਾਂਦਾ ਨਾ। ਉਹ ਬੰਦਾ ਜਾਵੇ ਜਾਵੇ ਕਿੱਥੇ?
ਪਰ ਗੌਰਮੈਂਟ ਵੀ ਤਾਂ ਪਰਮਿਸ਼ਨ ਦਿੰਦੀ ਹੈ ਨਾ, ਹਾਂ ਗੌਰਮੈਂਟ ਵੀ ਤਾਂ ਪਰਮਿਸ਼ਨ ਦਿੰਦੀ ਹੈ ਨਾ, ਕਿ ਬਈ ਤੁਸੀਂ ਇਸ ਪਾਸੇ ਪਾ ਨਾਲਾ ਕੱਢ ਲੋ, ਜਾਂ ਉਸ ਪਾਸੇ ਬਿਨਾਂ ਗੌਰਰਮੈਂਟ ਦੇ ਪਰਮਿਸ਼ਨ ਨਾਲ ਇਹ ਕੰਮ ਹੋ ਹੀ ਨਹੀਂ ਸਕਦੇ ਨਾ।
ਹਾਂਜੀ ਇਹ ਵੀ ਹੈਗਾ, ਹੁਣ ਗੌਰਮੈਂਟ ਕਰਦੀ ਹੈਗੀ ਐ, ਪਰ ਕੁਛ ਬੰਦਿਆਂ ਦੀ ਵੀ ਲਾਭ ਲਾਪਰਵਾਹੀ ਹੁੰਦੀ ਹੈਗੀ ਹੈ, ਅਰੇ ਕੋਈ ਗੱਲ ਨੀ ਅਮ ਕਿ ਅਸੀਂ ਏਦਾਂ ਕਰ ਲੈਂਦੇ ਬਾਅਦ ਦੀ ਬਾਤ ਦੇਖੀ ਜਾਏਗੀ। ਹੁਣੇ ਸਾਨੂੰ ਇਹ ਕੰਮ ਕਰ ਲੈਣ ਦੋ ਥੋੜੇ ਦਿਨ ਬਾਅਦ ਕਰ ਲੈਣ ਦ ਪਰ ਉਹਦੇ ਵਿੱਚ ਅਹ ਜੋ ਰੂਟੀਨ ਵਾਲਾ ਬੰਦਾ ਹੁੰਦਾ, ਜਿਹਨੇ ਆਉਣਾ ਜਾਣਾ ਸੌਖ ਕੰਮ ਕਰਨੇ ਉਹ ਪਰੇਸ਼ਾਨ ਹੁੰਦਾ ਹਨਾ ਹੂੰ, ਤਕਲੀਫ਼ਾਂ ਵੀ ਫੇਰ ਉਹਨੂੰ ਹੀ ਮਿਲਦੀਆਂ ਹੈਗੀਆਂ ਨੇ, ਆਮ ਆਦਮੀ ਨੂੰ ਹੀ ਜਿੰਨਾ ਵੀ ਬੰਦਾ ਨਿਕਲ ਕੱਲ ਨਹੀਂ ਹੁੰਦੀਆਂ ਨੇ,
ਹਾਂਜੀ-ਹਾਂਜੀ। ਇੱਕ ਤਾਂ ਬਾਹਰ-ਬਾਹਰ ਸ਼ਹਿਰ ਚੋਂ ਆ ਕੇ ਰਹਿਣੇ ਵਾਲੇ ਝੁਗੀ ਝੋਪੜੀ ਵਾਲੇ ਵਿਚਾਰੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦਾ ਹੈ।
ਹਾਂਜੀ, ਉਹਨਾਂ ਵਾਸਤੇ ਵੀ ਔਖਾ ਹੀ ਹੁੰਦਾ ਹੈਗਾ, ਉਹ ਤੇ ਇਹਦਾ ਫੈਕ ਟਰੀਆਂ ਦੇ ਬਾਹਰ ਕਿੰਨੀਆਂ ਲਗਾ ਲੈਂਦੇ ਹੈਗੇ ਨੇ,
ਹਾ ਲਗਾ ਲੈਦੇ ਨੇ ਬਰਾਬਰ ਏਕਦਮ ਬਰਾਬਰ
ਹੂੰ ਉਹਨਾਂ ਨੂੰ ਹੁੰਦਾ ਕਿ ਸਾਨੂੰ ਕੰਮ ਮਿਲ ਜਾਏਗਾ, ਉੱਥੋਂ ਅਗਲਾ ਤੇ ਕੰਮ ਬਾਰੇ ਸੋਚ ਦਾ ਹੈਗਾ ਹੈ, ਹਾਂ ਪਰ ਉਹਨਾਂ ਨੂੰ ਇਹ ਨੀ ਪਤਾ ਕਿ ਉੱਥੋਂ ਕਿੰਨਾ ਪੋਲਿਊਸ਼ਨ ਮਿਲਣਾ ਹੈਗਾ ਹੈ, ਸਾਨੂੰ
ਪਰ ਉਹਨਾਂ ਦੇ ਸ਼ਹਿਰਾਂ ਚ ਕੰਮ ਧੰਦੇ ਨਹੀਂ ਗਈ ਸੀ, ਕਰਕੇ ਉਹ ਵੱਡੇ-ਵੱਡੇ ਸ਼ਹਿਰਾਂ ਚ ਆ ਕੇ ਬਸ ਜਾਂਦੇ ਨੇ, ਫਿਰ ਉਹੇ ਜਿਸ ਤਰ੍ਹਾਂ ਵੀ ਜ਼ਿੰਦਗੀ ਉਹਨਾਂ ਨੂੰ ਆਪਣਾ ਮਤਲਬ ਐਡਜਸਟ ਕਰਨਾ ਹੈ। ਉਨੀ ਕਰ ਦੇਣ ਫੇਰ ਐਡਜਸਟ ਕੀ ਕਰਨੇ
ਹਾਂਜੀ, ਐਡਰਸ ਫੇਰ ਮਤਲਬ ਹੀ ਉਹਨਾਂ ਲੋਕਾਂ ਨੂੰ ਹੀ ਕਰਨਾ ਪੈਂਦਾ ਹੈਗਾ, ਬ ਕਿਸੇ ਨੂੰ ਕੋਈ ਕਿਸੇ ਨੂੰ ਕੁੱਛ ਚਾਹੀਦਾ ਕਿਸੇ ਨੂੰ ਕੁਛ ਚਾਹੀਦਾ ਹੈਗਾ, ਤੇ ਜਿਹਨੂੰ ਜਿੱਥੋਂ ਜੋ ਸਹੂਲਤ ਮਿਲਦੀ ਹੈਗੀ ਬੰਦਾ ਉੱਥੋਂ ਹੀ ਕਰਦਾ। ਤਾਂ ਹੈਗਾ,
ਹਾਂਜੀ-ਹਾਂਜੀ-ਹਾਂਜੀ, ਬਰਾਬਰ ਇੱਕਦਮ ਬਰਾਬਰ, ਪਰ ਉਹ ਕਿਥੋਂ ਆਉਂਦਾ ਵੱਡੇ-ਵੱਡੇ ਸ਼ਹਿਰਾਂ ਦੇ ਜਿਹੜੇ ਵੱਡੇ ਲੋਕ ਆਦੇ ਉਹਨਾਂ ਨੂੰ ਸਹਿਣ ਨਹੀਂ ਹੁੰਦਾ। ਇਹ ਜਿਹੜੇ ਉਦੇ ਘਰ ਦੇ ਕੋਲ ਵਗੈਰਾ ਥੋੜ੍ਹਾ ਜਿਹਾ ਹੁੰਦਾ, ਉਹਨਾਂ ਨੂੰ ਸਭ ਜ਼ਿਆਦਾ ਪ੍ਰੋਬਲਮ ਹੁੰਦਾ ਹੈ, ਪ੍ਰਦੂਸ਼ਣ ਦਾ ਸਭ ਜ਼ਿਆਦਾ ਪ੍ਰੋਬਲਮ ਉਹਨਾ ਨੂੰ ਹੀ ਹੁੰਦਾ ਹੈ।
ਹਾਂਜੀ,
ਹੂੰ,
ਪਰੇਸ਼ਾਨੀ ਤੇ ਹੁੰਦੀ ਹੀ ਹੈਗੀ ਹੈ। ਚਲੋ ਠੀਕ ਹੈ ਫੇਰ ਅ ਮੈਂ ਵੀ ਆਪਣਾ ਕੰਮ ਕਰ ਲਵਾਂ। ਕਿਸੇ ਨੇ ਆਉਣਾ ਹੈਗਾ ਹੈ ਗੈਸਟ ਨੇ, ਤੇ ਮੈਂ ਥੋੜ੍ਹੀ ਜਿਹੀ ਤਿਆਰੀ ਕਰ ਲਵਾਂ। ਚੰਗਾ ਸਤਿ ਸ੍ਰੀ ਅਕਾਲ, ਫੇਰ ਗੱਲ ਕਰਾਂਗੇ ਤੁਹਾਡੇ ਨਾਲ,
ਹਾਂਜੀ, ਹਾਂ ਸਤਿ ਸ੍ਰੀ ਅਕਾਲ ਜੀ।